ਹੈਲੋ ਹਾਂਜੀ
ਸਤਿ ਸ੍ਰੀ ਅਕਾਲ ਜੀ ਹੈਲੋ ਮੈਂ ਕਿਹਾ ਸਤਿ ਸ੍ਰੀ ਅਕਾਲ ਭੈਣ ਜੀ ਹੋਰ ਠੀਕ ਹੋ ਹਾਂਜੀ ਵਧੀਆ ਭੈਣ ਜੀ
ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਕਿਹਾ ਠੀਕ ਆਂ ਮੈਂ ਤੁਹਾਨੂੰ ਮੇਰੀ ਆਵਾਜ਼ ਆ ਰਹੀ ਏ ਸਹੀ।
ਹਾਂ ਭੈਣ ਜੀ ਆ ਰੀ ਆ ਰੀ ਏ।
ਹਾਂਜੀ ਹਾਂਜੀ ਠੀਕ ਏ ਭੈਣ ਜੀ ਹੋਰ ਤੁਸੀਂ ਸੁਣਾਓ ਸਭ ਠੀਕ ਠਾਕ ਘਰ
ਹਾਂ ਭੈਣ ਜੀ ਵਧੀਆ ਤੁਸੀਂ ਸੁਣਾਓ
ਹਾਂਜੀ ਭੈਣਜੀ ਇੱਧਰ ਵੀ ਸਭ ਠੀਕ ਨੇ ਹੋਰ ਸੁਣਾਓ ਕਿਵੇਂ ਯਾਦ ਕੀਤਾ ਤੇ ਅੱਜ ਹੈਲੋ ਹਾਂਜੀ ਭੈਣਜੀ ਮੈਂ ਕਿਹਾ ਬੜੇ ਚਿਰਾਂ ਬਾਅਦ ਯਾਦ ਕੀਤਾ ਜੇ ਅੱਜ
ਬਸ ਭੈਣ ਜੀ ਟੈਮ ਨੀ ਲੱਗਦਾ ਬੱਚਿਆਂ ਦੀ ਛੁੱਟੀਆਂ ਸੀ ਬੱਚੇ ਵਿਹਲੇ ਈ ਨੀ ਹੋਣ ਦਿੰਦੇ। ਉਸ ਤੋਂ ਸਕੂਲ ਵਾਲਿਆਂ ਨੇ ਐਡਾ ਐਡਾ ਕੰਮ ਦੇ ਐ ਹਾਂ ਹਾਂ ਹਾਂ
ਹਾਂ ਬਸ ਉਹ ਕੰਮ ਤੇ ਬਥੇਰੇ ਹੁੰਦੇ ਨੇ ਸਕੂਲ ਦੇ ਵੀ ਬੱਚਿਆਂ ਦੇ
ਹਾਂਜੀ ਭੈਣ ਜੀ ਕੁਲ ਮੈਡਮਾਂ ਮਾਵਾਂ ਆਸਤੇ ਕੰਮ ਦੇ ਦਿੰਦੀਆਂ ਨੇ
ਹਾਂਜੀ ਉਹ ਤੇ ਦਿੰਦੀਆਂ ਹੀ ਨੇ ਉਹ ਤੇ ਪ੍ਰੋਜੈਕਟ ਫਾਈਲਾਂ ਵੀ ਮਿਲੀਆਂ ਤੁਹਾਨੂੰ ਬਣਾਣ ਆਸਤੇ ਭੈਣ ਜੀ
ਹਾਂਜੀ ਭੈਣ ਜੀ ਬਹੁਤ ਮੋਡਲ ਵੀ ਮਿਲੇ ਨੇ
ਹਾਂ ਬਸ ਇਹੀ ਤੇ ਕੰਮ ਹੁੰਦੇ ਨੇ
ਉਹ ਵੀ ਵੱਡੇ ਮੁੜੇ ਦਾ ਇੱਕ ਕਰ ਗਿਆ ਏ। ਹਾਂਜੀ ਹਾਂਜੀ ਹਾਂ ਉਹ ਹੁਣ ਕੱਲ ਬਣਾਵਾਂਗੀ ਬੈਠ ਕੇ ਹਾਂਜੀ ਭੈਣ ਜੀ
ਹਾਂ ਬਸ ਇਹੀ ਕੰਮ ਰਹਿ ਗਿਆ ਮਾਵਾਂ ਆਸਤੇ ਕੰਮ ਹੁੰਦੇ ਨੇ ਬੱਚਿਆਂ ਆਸਤੇ ਥੋੜ੍ਹੀ ਹੁੰਦੇ ਜੇ
ਅੱਛ ਹਮ ਹੁੰਦੀ ਹੋਣੀ ਸਸਤੀ
ਹੋਰ, ਕਿਹੜੀ ਕਲਾਸ ਵਿੱਚ ਪੜ੍ਹਦਾ ਭੈਣ ਜੀ ਤੁਹਾਡਾ ਮੁੰਡਾ?
ਮੇ, ਮੇਰਾ ਭੈਣ ਜ ਨਾਇਨਥ 'ਚ ਛੋਟਾ, ਾ ਮੁੰਡਾ ਜ ਸੀ 'ਚ ਹੈਗਾ, ਵੱਡਾ ਮੁੰਡਾ ਮੇਰਾ ਛੋਟ ਮੁੰਡਾ
ਅੱਛਾ ਤੁਹਾਡੇ ਕੋਲ ਦੋ ਅੱਛਾ ਅੱਛਾ, ਤੁਹਾਡੇ ਕੋਲ ਦੋ ਮੁੰਡੇ ਹੈਗੇ ਨੇ ਭੈਣ ਜੀ?
ਹਾਂਜੀ, ਹਾਂਜੀ, ਹਾਂਜੀ।
ਪਿੱਛੇ ਮੈਂ ਸੁਣਿਆ ਸੀ ਤੁਹਾਡੇ ਕੋਲ ਕੁੜੀ ਵੀ ਹੋਈ ਹੈ? ਅੱਛਾ ਕੋਈ ਨੀ ਹੋਈ ਕੁੜੀ, ਤੁਹਾਡੀ ਦਰਾਣੀ ਦੀ ਹੋਈ ਹੈ ਫੇਰ?
ਹਾਂਜੀ, ਮੇਰੀ ਵਿਚ ਵਾਲੀ ਦਰਾਣੀ ਕੋਲ ਹੈਗੀ ਭੈਣ ਜੀ ਕੁੜੀ।
ਅੱਛਾ ਅੱਛਾ ਜੀ, ਚਲੋ ਕੁੜੀਆਂ ਮੁੰਡੇ ਅੱਜ ਕੱਲ ਇੱਕ ਬਰਾਬਰ ਨੇ। ਪੁਰਾਣੇ ਜ਼ਮਾਨੇ 'ਚ ਆਉਂਦਾ ਸੀ। ਹਾਂ, ਪੁਰਾਣੇ ਜਮਾਨੇ 'ਚ ਹੁੰਦਾ ਸੀ। ਬਈ ਕੁੜੀਆਂ ਹੋ ਜਾਂਦੀਆਂ ਸੀ ਤੇ ਰੋਣ ਲੱਗ ਜਾਂਦੇ ਸੀ, ਅੱਜ ਕੱਲ੍ਹ ਤੇ ਕੁੜੀਆਂ ਮੁੰਡੇ ਇੱਕ ਬਰਾਬਰ ਜੇ।
ਹਾਂਜੀ ਭੈਣਜੀ, ਇਹ ਤੇ ਹੈ। ਅੱਜ ਕੱਲ ਕੁੜੀਆਂ ਜ਼ਿਆਦਾ ਵਧੀਆ ਨੇ, ਭੈਣ ਜੀ ਮੁੰਡਿਆਂ ਨਾਲੋਂ
ਹਾਂ। ਹਾਂ, ਮੈਂ ਤੁਸੀਂ ਦੱਸੋ ਮੈਨੂੰ ਕਿਹੜੀ ਕਿਹੜਾ ਕੰਮ ਐਸਾ ਜੋ ਕੁੜੀ ਨੀ ਕਰ ਸਕਦੀ? ਮੁੰਡਾ
ਹਾਂਜੀ ਭੈਣ ਜੀ, ਅੱਜ ਕੱਲ ਮੁੰਡੇ ਕੋਈ ਕੰਮ ਨੀ ਕਰਦੇ ਜੇ। ਕੁੜੀਆਂ ਸਾਰੇ ਕੰਮ ਕਰਦੀਆਂ ਜੇ ਭੈਣ ਜੀ, ਹਾਂਜੀ।
ਤੇ ਗੱਲ ਹੈਏ, ਪੈਸੇ ਵੀ ਕੁੜੀਆਂ ਕਮਾ ਲੈਂਦੀਆਂ ਹੈ ਮੁੰਡਿਆਂ ਤੋਂ ਜ਼ਿਆਦਾ, ਅਸੀਂ ਪਹਿਲੇ ਪੁਰਾਣੇ ਜਮਾਨੇ 'ਚ ਹੁੰਦਾ ਸੀ ਨਾ ਬਈ ਮੁੰਡਾ ਹੀ ਕਮਾ ਕੇ ਲਿਆਉਣਗੇ, ਮੁੰਡਾ ਹੋਏਗਾ ਤੇ ਖੁਸ਼ ਹੋ ਜਾਂਦਾ ਸੀ। ਜਿਵੇਂ ਜੰਮਦਾ ਹੀ ਤੁਹਾਨੂੰ ਕਮਾ ਕੇ ਦੇਗਾ ਬਾਈ ਐਵੇਂ ਥੋੜ੍ਹੀ ਹੁੰਦਾ। ਜੰਮਦਿਆਂ ਤੇ ਕੋਈ ਵੀ ਨੀ ਕਮਾ ਕੇ ਦਿੰਦੇ ਬੱਚੇ।
ਹਾਂਜੀ ਭੈਣ ਜ, ਇਹ ਤੇ ਹੈਗਾ। ਅੱਜ ਕੱਲ ਤੇ ਕੁੜੀਆਂ ਜਦ
ਹਾਂ, ਮੇਰੇ ਗਾਵਢੀ 'ਚ ਇੱਕ ਕੁੜੀ ਹੈਗੀ ਏ। ਤੇ ਉਹ ਐਡਾ ਸੋਹਣਾ ਪੜ੍ਹ ਲਿਖ ਕੇ, ਹਣ ਪਾਇਲਟ ਬਣ ਗਈ ਜੇ ਤੇ ਉਹਨੂੰ ਅਮਰੀਕਾ ਕਚ ਪਾਇਲਟ ਦੀ ਨੌਕਰੀ ਮਿਲਲੀ ਜੇ।
ਅੱਛਾ ਜੀ!
ਹਾਂਜੀ, ਅਮਰੀਕਾ ਪਾਇਲਟ ਦੀ ਨੌਕਰੀ ਮਿਲੀ ਉਹਨੂੰ ਉੱਥੇ ਐਡੀ ਵਧੀਆ ਤਨਖਾਹ ਲੱਗੀ‌। ਉਹਦੀ ਹਾਂਜੀ ਐਡੀ ਵਧੀਆ ਤਨਖਾਹ ਉਹਦੀ, ਪੂਰਾ ਖਾਨਦਾਨ ਹੀ ਤਰ ਗਿਆ ਜੇ‌।
ਅੱਛਾ, ਇਹ ਗੱਲ ਤੇ ਹੈ ਬੱਚੇ ਪੜ੍ਹ ਲਿਖ ਜਾਣ ਆਹ ਬੱਚੇ ਪੜ੍ਹ ਲਿਖ ਜਾਣਾ, ਆਪੇ ਤਰੀ ਜਾਂਦੇ ਨੇ ਹੋਰ ਕੀ।
ਹਾਂ। ਤੇ ਤੁਹਾਨੂੰ ਪਤਾ ਉਹਨਾਂ ਵਿਚਾਰਿਆਂ ਕੋਲ, ਕੁਛ ਹੈ ਵੀ ਨੀ ਸੀ ਪੈਸੇ -ਪੂਸੇ ਆਪਣੀ ਨਾ ਖ਼ਾਨਦਾਨੀ ਜ਼ਮੀਨ ਵੇਚ ਕੇ ਥੋੜ੍ਹੀ ਬਹੁਤ, ਉਹ ਨੇ ਆਪਣੀ ਕੁੜੀ ਨੂੰ ਪੜ੍ਹਾਇਆ ਲਿਖਾਇਆ ਬਾਹਰ ਭੇਜਿਆ, ਪਾਇਲਟ ਦੀ ਟ੍ਰੇਨਿੰਗ ਦਵਾਈ, ਤੇ ਬਸ ਹੁਣ ਕੁੜੀ ਪਾਇਲਟ ਬਣ ਗਈ। ਤੇ ਹੋਣ ਬੜੇ ਵਧੀਆ, ੳਨਾ ਘਰ ਪੈਸੇ ਆਉਂਦੇ ਨੇ ਤੇ ਅਗਲੇ ਹੋਣ ਸਾਰੇ ਆਪਣਾ ਕਰਜ਼ਾ ਵੀ ਲਾ ਲੈਣਗੇ। ਤੇ ਆਪਣੀ ਜ਼ਮੀਨ ਵੀ ਛੁਡਾ ਲੈਣਗੇ, ਜਿਹੜੀ ਕੋਈ ਇਹਨਾਂ ਨੇ ਅਗਰ ਰੱਖੀ ਹੋਏਗੀ।
ਹਾਂਜੀ, ਭੈਣਜੀ ਹਾਂਜੀ -ਹਾਂਜੀ, ਇਹ ਤੇ ਹੈ ਭੈਣ ਜੀ।
ਹਾਂ ਬਸ ਫੇਰ ਇ ਗੱਲ ਨਾ, ਅੱਜ ਕੱਲ੍ਹ ਪੜ੍ਹਾਈ ਬੜੀ ਜ਼ਰੂਰੀ ਹੋ ਗਈ, ਮੈਂ ਤੇ ਆਪਣੇ ਬੱਚੇ ਬੱਚਿਆਂ ਨੂੰ ਵੀ ਕਹਿੰਦੀ ਹਾਂ, ਵੀ ਮਨ ਲਗਾ ਕੇ ਪੜ੍ਹੋ ਪੜ੍ਹੋਗੇ ਤੇ ਤਾਂ ਹੀ ਕੁਛ ਬੰਨੋਗੇ। ਨਹੀਂ ਪੜ੍ਹੋਗੇ ਤੇ ਬਸ ਫੇਰ ਬਹੁਤ ਜ਼ਰੂਰੀ ਹੈ, ਮੈਂ ਕਿਹਾ ਨਹੀਂ ਪੜ੍ਹੋਗੇ। ਤੇ ਸਾਡੇ ਅੱਖਾਂ ਰੋਟੀਆਂ ਹੀ ਬਣਾਓਗੇ, ਆਪਣੀ ਕੁੜੀ ਨੂੰ ਇੰਝ ਸਮਝਾਈਦਾ ਹੋਰ ਮੈਂ ਵੇਖ। ਵੇਖੋ ਹੁਣ ਪੜ੍ਹੀ ਨੀ ਲਿਖੀ, ਨੀ ਮੇਰੇ ਪੁਰਾਣੇ ਜ਼ਮਾਨੇ ਚ। ਹੈਗੇ ਸੀ ਤਾਂ ਸਾਡੇ ਮਾਂ ਪਿਓ ਨੇ, ਸਾਨੂੰ, ਪੜ੍ਹਾਇਆ ਲਿਖਾਇਆ ਹੀ ਕੋਈ ਨੀ। ਇਹ ਨਿੱਕੀ ਜਿਹੀ ਸੀ, ਮੈਂ ਸੋਲਾਂ ਸਾਲਾਂ ਦੀ। ਤੇ ਮੈਂ ਹਾਂਜੀ ਮੈਨੂੰ ਅੱਠਵੀਂ ਤੋਂ ਬਾਅਦ, ਸਕੂਲ ਛੁਡਾ ਦਿੱਤਾ ਤੇ। ਤੇ ਬਸ ਫੇਰ ਇਸ ਕਰਕੇ। ਅ ਮੈਨੂੰ ਛੁੜਾ ਤਾ ਸਕੂਲ ਤੇ ਮੇਰਾ ਨਾਲੇ ਹੀ ਸਾਲ ਬਾਅਦ ਵਿਆਹ ਕਰ ਛੱਡਿਆ, ਪੰਦਰਾਂ ਸੋਲਾਂ ਸਾਲਾਂ ਦੀ ਦਾ।
ਹਾਂ ਮੈਂ ਸੁਣਿਆ ਸੀ, ਭੈਣ ਜੀ ਤੁਹਾਡਾ ਛੋਟੀ ਉਮਰ ਹੀ ਵਿਆਹ ਹੋ ਗਿਆ ਸੀਗਾ। ਹਾਂ ਤੁਹਾਡੇ ਘਰਆਲੇ ਦੀ ਵੀ ਸ਼ਾਇਦ, ਛੋਟੀ ਜਿਹੀ ਉਮਰ ਸੀ ਭੈਣਜੀ।
ਹਾਂਜੀ ਬਰਾਬਰ ਹੀ ਉਮਰ ਦੇ ਹੈਗੇ ਏ ਸੀ, ਬਸ ਲੋਕਾਂ ਕੋਲ ਝੂਠ ਮਾਰਿਆ ਸੀਗਾ। ਮੇਰੇ ਘਰ ਆਲਾ ਅਠਾਰਾਂ ਸਾਲਾਂ ਦਾ ਤੇ, ਮੈਂ ਸੋਲਾਂ ਸਾਲਾਂ ਦੀ।
ਅੱਛਾ, ਤੇ ਭੈਣ ਜੀ ਤੁਹਾਡੇ ਤੇ ਕੇਸ ਨੀ ਹੋਇਆ।
ਨਹੀਂ ਭੈਣ ਜੀ ਪੁਰਾਣਾ ਜਮਾਨਾ ਹੈਗਾ ਸੀ, ਜੋ ਉਸ ਟਾਈਮ ਕੀ। ਕੇਸ ਹੋਣਾ ਤੇ ਕੀ ਹੋਣਾ, ਕਿਸੇ ਨੂੰ ਪਤਾ ਹੀ ਨੀ ਲੱਗਿਆ ਘਰ ਦੇ ਵਿੱਚ ਸਾਡੇ ਲਾਵਾਂ ਫੇਰੇ ਕਰਾ ਦਿੱਤੇ ਇਹਨਾਂ ਨੇ। ਮੇਰੇ ਘਰ ਲਿਆਂਨਾ ਤੇ ਮੇਰੇ ਘਰਆਲੇ ਦੇ। ਹਾਂ ਦੋਨਾਂ ਦੇ ਪਰਿਵਾਰਾਂ ਨੇ ਨਾ ਸਾਡੇ ਘਰ ਦੇ ਅੰਦਰ ਫੇਰੇ ਹੋਏ ਸੀ ਜੇ।
ਅੱਛਾ ਤਾਂ ਕਿ ਕਿਸੇ ਨੂੰ ਪਤਾ ਨਾ ਲੱਗੇ। ਆਹ ਦੱਸ ਤੇ ਤੁਸੀਂ ਕਿਵੇਂ ਮਨ ਗਏ, ਚੋਰੀ ਵਿਆਹ ਵਾਸਤੇ ਭੈਣ ਜੀ।
ਬਸ ਮੰਨਣਾ ਕੀ ਸੀ ਅਕਲ ਹੁੰਦੀ ਨੀ। ਭੈਣ ਅਕਲ ਤੇ ਪੜ੍ਹੀ ਲਿਖੀ ਭੈਣ ਜੀ, ਮੈਂ ਛੋਟੀ ਉਮਰ ਸੀ ਅਕਲ ਹੈ ਨੀ ਸੀ। ਮਾਂ ਪਿਓ ਨੇ ਕਿਹਾ ਤੇਰਾ ਵਿਆਹ ਕਰਨ ਲਗੇ ਆ, ਮੈਂ ਵੀ ਕਿਹਾ ਚੂੜੀਆਂ ਪਾਵਾਂਗੀ, ਬਿੰਦੀ ਲਿਪਸਟਿਕ ਲਾ ਕੇ ਤਿਆਰ ਹੋਵਾਂਗੀ ਸਾੜੀ।
ਹਾਂ ਮੈਂ ਤੁਹਾਨੂੰ ਵੇਖਿਆ ਚੂੜਾ ਪਾਏ ਹੋਏ। ਮਾਂਗ ਵੀ ਇਨੀ ਲੰਬੀ ਸਿਤਾਰੇ ਲਾ ਕੇ। ਬਿੰਦੀ ਵੀ ਉਹ ਬਿੰਦੀ ਵੀ, ਉਹ ਨਾਗਣ ਆਲੀ ਲਾ ਕੇ ਤੁਸੀਂ ਘੁੰਮਦੇ ਸੀ।
ਤੇ ਮੈਂ ਕਹਿ ਤੇ ਰਹੀ ਹਾਂ ਆ ਵਿਆਹ ਹੋ ਗਿਆ ਮੇਰਾ। ਬਸ ਤੁਹਾਨੂੰ ਕੀ ਦੱਸਾਂ, ਹਫ਼ਤੇ ਬਾਅਦ ਹੀ ਮੇਰੇ ਸ਼ੌਕ ਠੰਡੇ ਹੋ ਗਏ ਸੀ ਜੇ ਫੇਰ। ਆ ਕੇੰ ਨਿਰਾ ਪਰਿਵਾਰ ਹੀ‌। ਵਿੱਚ ਮੈਨੂੰ ਨਾ ਰੋਟੀ ਬਣਾਉਣੀ ਆਉਂਦੀ ਸੀ, ਨਾ ਸਬਜ਼ੀ ਬਣਾਉਣੀ ਆਉਂਦੀ ਸੀ, ਆ ਕੇ ਪਰਿਵਾਰ ਵਿੱਚ ਰਹਿਣਾ। ਪੈ ਗਿਆ ਤੇ ਫੇਰ ਸਾਰੇ ਕੰਮ ਕਰਨੇ ਪੈ ਗਏ ਰੋਟੀਆਂ ਵੀ ਬਣਾਉਣੀ ਪੈ ਗਈਆਂ ਸਬਜ਼ੀਆਂ ਵੀ ਬਣਾਉਣੀ ਪੈ ਗਈਆਂ ਮੇਰੀ ਸੱਸ ਥੋੜੇ ਬਿਮਾਰ ਰਹਿੰਦੇ ਸੀਗੇ ਤੇ ਬਸ ਇਸ ਕਰਕੇ ਉਹਨਾਂ ਨੇ ਜਲਦੀ ਹਾਂ ਜਲਦੀ ਵਿਆਹ ਕਰ ਹਾਂਜੀ ਹਾਂ ਜਲਦੀ ਵਿਆਹ ਕਰ ਦਿੱਤਾ ਤੇ ਬਸ ਫੇਰ ਆਉਂਦੇ ਹੀ ਮੈਂ ਰੋਟੀ ਰੋਟੀਆਂ ਸਬਜ਼ੀਆਂ ਬਣਾਉਣ ਲੱਗ ਗਈ ਸਾਰੇ ਕੰਮ ਆਪੇ ਹੀ ਸਿੱਖ ਗਈ ਆਉਂਦਾ ਮੈਨੂੰ ਕੁੱਝ ਵੀ ਨੀ ਸੀਗੇ ਪਰ ਮੈਂ ਆਪੇ ਹੀ ਸਿੱਖਦੀ ਗਈ ਸਾਰਾ ਕੰਮ ਤੇ ਬਸ ਫੇਰ ਮੇਰਾ ਹਾਂ ਨਾਲੋਂ ਨਾਲ ਮੇਰੇ। ਕੁੜੀ ਹੋਣ ਵਾਲੀ ਹੋ ਗਈ ਸੀਗੀ ਤੇ ਬਸ ਫੇਰ ਉਸ ਤੋਂ ਬਾਅਦ ਹਾਂ ਵਿਆਹ ਤੇ ਮੇਰੇ ਦਾਹ ਮਹੀਨੇ ਸਾਰੇ ਹੋਏ ਸੀ ਤੇ ਮੇਰੀ ਕੁੜੀ ਜੰਮ ਗਈ ਸੀ
ਅੱਛਾ ਉੱਨੀ ਸਾਲਾਂ ਚ ਤੁਸੀਂ ਮਾਂ ਵੀ ਬਣ ਗਏ ਸੀ ਭੈਣ ਜੀ
ਹਾਂਜੀ ਭੈਣ ਜੀ ਸੋਲਾਂ ਸਾਲਾਂ ਦਾ ਵਿਆਹ ਹੋਇਆ ਸਤਾਰਵੇਂ ਸਾਲ ਵਿਚ
ਹਾਏ ਹਾਏ ਤੁਸੀਂ ਮੈਨੂੰ ਦੱਸਣਾ ਸੀ ਮੈਂ ਕੇਸ ਕਰਦੀ ਤੁਹਾਡੇ ਤੇ
ਬਸ ਉਸ ਟਾਈਮ ਤੁਹਾਨੂੰ ਪਤਾ ਲੋਕੀ ਪੜ੍ਹੇ ਲਿਖੇ ਹੁੰਦੇ ਨੀ ਸੀ ਕਿਸੇ ਨੂੰ ਕੁਛ ਨੀ ਪਤਾ ਸੀ ਜੇ ਪਰ ਸਾਰੇ ਖੁਸ਼ ਹੋ ਕੇ ਆਏ ਸਭ ਨੇ ਵਿਆਹ ਤੇ ਰੋਟੀ ਰੂਟੀ ਖਾਧੀ ਤੇ ਆਪਣੇ ਘਰ ਚਲੇ ਗਏ। ਬਸ ਕਿਸੇ ਨੇ ਕੀ ਲੈਣਾ, ਹਾਂ ਜੋ ਭੁਗਤਣਾ ਹੁੰਂਦਾ ਨਾ ਕੁੜੀਆਂ ਨੇ ਭੁਗਤ ਹੁੰਦਾ ਮੁੰਡਿਆਂ ਤੇ ਕੁੜੀਆਂ ਨੇ, ਨਿੱਕੀ ਉਮਰ ਵਿਚ ਹਾਂ ਤੇ ਐਡਾ ਔਖਾ ਅਸੀ ਘਰ ਦਾ ਗੁਜ਼ਾਰਾ ਕਰਨਾ, ਮੇਰਾ ਆਦਮੀ ਕੁੱਛ ਕਮਾਂਦਾ ਨੀ ਸੀ ਉਸ ਟੈਮ ਨਿੱਕਾ ਬੱਚਾ ਕੇ ਕਮਾਏਗਾ। ਸੋਲਾਂ ਸਾਲਾਂ ਦਾ, ਕੁਛ ਨੀ ਕਮਾਦੇ ਸੀ ਜੇ ਤੇ ਬਸ ਉਸ ਤੋਂ ਬਾਅਦ ਫੇਰ ਮੈਂ, ਦੋ ਚਾਰ ਘਰਾਂ ਦਾ ਮੈਂ ਕੰਮ ਕਰਨਾ। ਝਾੜੂ ਪੋਚੇ ਲਾ ਆਣੇ, ਦੋ ਚਾਰ ਘਰਾਂ ਦਾ ਮੇਰੇ ਹਾਂ ਦੋ ਚਾਰ ਘਰਾਂ ਦਾ ਕੰਮ ਮੇਰਾ ਆਦਮੀ ਘਰ ਆਦਾ ਸੀ, ਉਹ ਥੋੜ੍ਹਾ ਉਹ ਘਰ ਆਦੇ ਸੀਗੇ ਕਿਸੇ ਘਰ ਅ ਬਿਜਲੀ ਦਾ ਕੰਮ ਸਿੱਖਿਆ ਹੋਇਆ ਸੀ ਪੱਖੇ ਲਾ ਆਦੇ ਸੀਗੇ ਕਿਸੇ ਘਰ ਤੇ ਕਿਸੇ ਘਰ ਕੋਈ ਹਾਂ, ਫਰਿੱਜ ਪ੍ਰੈਸ ਇਹ ਸਭ ਚੀਜ਼ਾਂ ਬਿਜਲੀ ਦੀਆਂ ਸਾਰੀਆਂ ਠੀਕ ਕਰ ਲੈਂਦੇ ਸੀ। ਥੋੜਾ ਬਹੁਤ ਸਿੱਖੇ ਹੋਏ ਸੀ ਆਪਣੇ ਡੈਡੀ ਕੋਲ, ਮੇਰੇ ਸਹੁਰਿਆਂ ਨੂੰ ਸਾਰਾ ਕੰਮ ਆਦਾ ਸੀ ਨਾ ਉਹ ਤੁਹਾਨੂੰ ਪਤਾ ਫੇਰ ਬੰਦਾ ਥੋੜਾ ਬਹੁਤ ਪਿਓ ਕੋਲ ਸਿੱਖ ਜਾਂਦਾ, ਉਹ ਥੋੜਾ ਬਹੁਤ ਕਰਕੇ ਤੇ ਫੇਰ ਲਿਆ। ਕੇ ਆਪਣੀ ਮਾਂ ਨੂੰ ਹੀ ਖਰਚਾ ਦੇਣ ਕੇ ਆਪਣੀ ਮੇਰੀ ਸੱਸ ਹੀ ਖਰਚਾ ਦਿੰਦੇ ਸੀਗੇ, ਹਾਂ ਬਸ ਫੇਰ ਮੇਰੇ ਹੱਥ ਤਾਂ ਤੇ ਮੈਂ ਰੁਪਈਆ ਵੀ ਨੀ ਵੇਖਿਆ ਸੀ ਜੇ, ਬਸ ਫੇਰ ਮੈਂ ਹੋਲੀ-ਹੌਲੀ ਹਾਂ ਫੇਰ ਮੈਂ ਉਈ ਉਹ ਤਾਂ ਹੀ ਤੁਹਾਨੂੰ ਦੱਸਦੀ ਵੀ ਨਾ ਮੈਂ ਥੋੜੇ ਬਹੁਤੇ ਝਾੜੂ ਪੋਚੇ ਤੇ ਪਾਂਡੇ ਮਾਂਜੇ ਸ਼ੁਰੂ ਕੀਤੇ। ਤੇ ਉਸ ਤੋਂ ਬਾਦ ਫੇਰ ਮੈਂ ਥੋੜਾ ਪੈਸੇ ਦਾ ਮੂੰਹ ਵੇਖਿਆ। ਉਸ ਟੈਮ ਭਲੇ ਜ਼ਮਾਨੇ ਚ ਮੈਨੂੰ ਸੌ ਰੁਪਇਆ ਮਿਲਦਾ ਸੀ ਮੀਨਾ ਭਾਂਡੇ ਮਾਂਜ ਕੇ।
ਅੱਛਾ ਦਸ, ਕਿਵੇਂ ਗੁਜ਼ਾਰਾ ਕਰਦੇ ਸੀ ਤੁਸੀਂ ਆਪਣੇ ਘਰ ਦਾ ਭੈਣ ਜੀ?
ਉਹੀ ਉੱਥੇ ਬੜਾ ਪੁਰਾਣਾ ਜ਼ਮਾਨਾ ਸੀ ਨਾ ਉਹਦੇ ਦੋ ਸੌ ਰੁਪਏ ਮੈਨ ਸਫਾਈ ਦੇ ਮਿਲਦੇ ਸੀ। ਤੇ ਬਸ ਇ, ਹਾਂਜੀ ਜਿਵੇਂ ਚਾਰ ਘਰਾਂ ਦਾ ਕੰਮ ਕਰਦੀ ਸੀ। ਤੇ ਤਿੰਨ ਸੌ ਰੁਪਇਆ ਤਿੰਨ ਸੌ ਰੁਪਇਆ ਕਰਕੇ ਚਾਰ ਘਰਾਂ ਚੋਂ ਮੇਰੇ ਬਾਰਾਂ ਸੌ ਰੁਪਏ ਬਣ ਜਾਂਦੇ ਸੀਗੇ ਉਸ ਤੇ ਬਾਰਾਂ ਸੌ ਰੁਪਏ ਦਾ ਮੇਰੇ ਸਾਰੇ ਘਰ ਦਾ ਰਾਸ਼ਨ ਆ ਜਾਂਦਾ ਸੀ ਮਹੀਨੇ ਦਾ ਉਸ ਟੈਮ
ਹਾਂਜੀ-ਹਾਂਜੀ,
ਤੇ ਮੈਂ ਸਾਰਾ ਫੇਰ ਰਾਸ਼ਨ ਮੈਂ ਆਪ ਹੀ ਲਿਆਣਾ ਮੈਨੂੰ ਕਿਸੇ ਨੇ ਪੈਸੇ ਨਾ ਦੇਣੇ ਰੋਟੀ ਤੇ ਟੈਮ-ਟੈਮ ਸਿਰ ਖਾਣ ਬਹਿ ਜਾਣਾ ਸਭ ਨੇ ਮੈਨੂੰ ਕਿਸੇ ਨੇ ਪੈਸੇ ਨਾ ਦੇਣੇ। ਤੇ ਮੈਂ ਐਡਾ ਔਖਾ ਆਪਣਾ ਟੈਮ ਪਾਸ ਕਰਦੀ ਸੀ। ਭੈਣ ਜੀ ਸਾਰੇ ਦਿਨ ਵੇਖੇ ਨੇ ਬੁਰੇ ਚੰਗੇ ਹੁਣ ਅੱਜ-ਅੱਜ ਇੰਨਾ ਵ ਵਧੀਆ ਹੋ ਗਿਆ ਸਾਰਾ ਕੁਛ, ਮੇਰਾ ਆਦਮੀ ਵੀ ਵਧੀਆ ਨੌਕਰੀ ਲੱਗ ਗਿਆ ਸੀ ਮੇਰੇ ਬੱਚੇ ਵੀ ਪੜ੍ਹ ਹਾਂਜੀ ਮੇਰੇ ਬੱਚੇ ਵੀ ਪੜ੍ਹ ਲਿਖ ਗਏ ਨੇ ਹੁਣ, ਤੇ ਹੁਣ ਹਾਂ ਮੇਰੇ ਕੁੜੀ ਦੀ ਨੌਕਰੀ ਲੱਗਣ ਆਲੀ ਐ। ਤੇ ਬਸ ਮੈਂ ਵੀ ਹੁਣ ਧੀਰੇ-ਧੀਰੇ ਫੇਰ ਅਹ ਹੋਰ ਕ ਆਪਣੇ ਆਦਮੀ ਨਾਲ ਕੰਮ ਸਿੱਖ ਗਈ ਬਿਜਲੀ ਦਾ, ਤੇ ਮੈਂ ਵੀ ਸਾਰੀ ਬਿਜਲੀ ਦੀ ਚੀਜ਼ਾਂ ਹੁਣ ਠੀਕ ਕਰ ਲੈਂਦੀ ਸੀ। ਫਿਰ, ਫੇਰ ਅਸੀਂ ਹਾਂ ਫੇਰ ਲੋਕਾਂ ਨੇ ਜਿਹੜਾ ਕੰਮ ਦੇਣਾ ਅਸੀਂ ਸਾਰਾ ਦੋਨਾਂ ਦੇ ਮਿਲ ਕੇ ਕਰ ਲੈਣਾ ਬਿਜਲੀ ਦਾ, ਤੇ ਅਸੀਂ ਰੋਜ਼ ਨੀਰਾ ਕੰਮ ਕਰ ਕਰਕੇ ਕੇ ਕਰ ਕਰਕੇ, ਤੇ ਅਸੀਂ ਰੋਜ਼ ਤੇ ਫੇਰ ਅਸੀਂ ਨਾ ਸੌ ਰੁਪਈਏ ਕਮਾਣ ਲੱਗ ਗਏ ਭੈਣ ਜੀ
ਅੱਛਾ-ਅੱਛਾ
ਫੇਰ ਮੈਂ ਮਹੀਨੇ ਦੇ ਸੌ ਰੁਪਏ ਕਮਾਦੀ ਸੀ ਭਾਂਡਿਆਂ ਦੇ ਤੇ ਕਿੱਥੇ ਮੈਂ ਬਿਜਲੀ ਦਾ ਕੰਮ ਕਰਕੇ ਅਸੀਂ ਰੋਜ਼ ਦੇ ਦੋਨਾਂ ਨੇ ਮਿਲ ਕੇ ਸੌ-ਸੌ ਰੁਪਈਏ ਕਮਾ ਲਿਆਣੇ ਤੇ ਅਸੀਂ ਬਾਰਾਂ ਸੌ ਰੁਪਏ ਤਾਂ ਸਿੱਧਾ ਤ੍ਰੈ ਹਜ਼ਾਰ ਰੁਪਏ ਮਹੀਨੇ ਤੇ ਪਹੁੰਚ ਗਏ, ਫੇਰ ਫੇਰ ਇੰਝ ਕਰਦੇ ਕਰਦੇ ਅਸੀਂ ਫੇਰ ਅਹ ਛੇ ਹਜ਼ਾਰ ਤੇ ਪਹੁੰਚ ਗਏ, ਤੇ ਤੁਹਾਨੂੰ ਪਤਾ ਸ ਉਸ ਟਾਈਮ ਭਲਾ ਜਮਾਨਾ ਸੀ ਉੱਥੇ, ਹਜ਼ਾਰ ਰੁਪਏ ਤੋਲਾ ਸੋਨਾ ਹੁੰਦਾ ਸੀ ਤੇ ਬਸ ਫੇਰ ਥੋੜ੍ਹਾ ਬਹੁਤ ਬੱਚਿਆਂ ਵਾਸਤੇ ਸੋਨਾ ਵੀ ਉਸ ਟਾਈਮ ਖਰੀਦ ਕੇ ਲੈ ਰੱਖ ਲਿਆ ਸੀਗਾ ਅੱਜ ਦੀ ਤਰ੍ਹਾਂ ਥੋੜ੍ਹੀ ਆ ਚ ਅੱਡੇ, ਹਾਂ ਉਹੀ ਤੇ ਗੱਲ ਹੈਗੀ ਨਾ ਬਸ, ਓਹੀਓ ਮੈਂ ਜੋੜਿਆ ਸੀ ਜੇ ਤੇ ਅੱਜ ਹੁਣ ਭਲੇ ਜ਼ਮਾਨੇ 'ਚ ਐਡੀ ਮਹਿੰਗਾਈ 'ਚ ਸਭ ਕੁਛ ਮੈਂ ਬਣਾ ਲਿਆ ਜੇ, ਸਾਰਾ ਕੁਛ ਹੁਣ ਮੈਂ ਵਧੀਆ ਤਰੀਕੇ ਨਾਲ ਰਹਿ ਰਹੀ ਹਾਂ ਮੈਂ ਆਪਣਾ ਘਰ ਵੀ ਬਣਾ ਲਿਆ ਸੀ ਜੇ, ਹੁਣ ਮੇਰਾ ਟੂ ਰੂਮ ਐਡਾ ਵਧੀਆ ਸੈੱਟ ਬਣਿਆ ਹੋਇਆ ਘਰ ਤੇ ਇਨਾ ਵਧੀਆ ਸਭ ਕੁਛ ਹੋ ਗਿਆ ਨਾ ਭੈਣ ਜੀ, ਰੱਬ ਦਾ ਲੱਖ- ਲੱਖ ਸ਼ੁਕਰ ਸੁਕਰ ਮਨਾਉਂਦੀ ਆ ਹਰ ਵੇਲੇ ਠੀਕ ਹੈ ਭੈਣ ਜੀ ਬਾਹਰ ਕੋਈ ਆਇਆ ਮੈਂ ਵੇਖਾਂ ਜਰਾ, ਹਾਂਜੀ, ਸਤਿ ਸ੍ਰੀ ਅਕਾਲ ਜੀ